ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਓ ਜੀ ਠੀਕ-ਠਾਕ?
ਹਾਂਜੀ ਵਧੀਆ ਜੀ, ਹੋਰ ਤੁਸੀਂ ਦੱਸੋ ਠੀਕ ਓ?
ਹਾਂ ਸਭ ਵਧੀਆ ਜੀ, ਕੀ ਕਰੀ ਜਾਂਨੇ ਓ?
ਬਸ ਜੀ ਬੈਠੇ ਸੀ, ਸ਼ਾਮ ਦੀ ਚਾਹ ਪੀ ਕੇ।
ਉਹ ਸਮਝ ਚਾਹ ਪੀ ਕੇ, ਤਾਂ ਈਓ ਡਿਸਟਰਬਨ ਜੀ ਹੋ ਰੀ ਐ ਨੇ, ਮ ਲੱਗ ਈ ਰਿਹਾ, ਕੁਛ ਕਰ ਰੇ ਓ।
ਨਈ-ਨਈ, ਹਾਂਜੀ, ਨਈ ਚਾਹ ਤਾਂ ਪੀਲ਼ੀ ਉਹ ਨਾ ਕੋਈ ਆਇਆ ਸੀ ਬਾਹਰ, ਅਸੀਂ ਡੋਗੀ ਰੱਖਿਆ ਹੋਇਆ ਨਾ
ਟੀ-
'ਤੇ ਉਹ ਫੇਰ, ਮਗਰ ਪੈ ਰਿਹਾ ਸੀ ਉਹਨਾਂ ਦੇ। ਹਾਂਜੀ-ਹਾਂਜੀ, ਹੋਰ ਤੁਸੀਂ ਦੱਸੋ?
ਟੀ ਜ਼ਰੂਰੀ ਐ 'ਤੇ
ਹਾਂਜੀ-ਹਾਂਜੀ। ਚਲੋ, ਠੀਕ ਏ ਹੋਣੇ ਚਾਈਦੇ।
ਬਿਲਕੁਲ ਜੀ ਬਿਲਕੁੱਲ, ਵਾਹਿਗੁਰੂ ਦੀ ਕਿਰਪਾ। ਕੁਛ ਨੀ ਬੈਠਾ ਸੀ, 'ਤੇ ਥੋੜੀ ਪਹਿਲਾਂ ਨਿਊਜ਼ ਦੇਖੀ ਫੋਨ ਦੇ ਵਿੱਚ। 'ਤੇ, ਤੁਸੀਂ ਨਿਊਜ ਜਰਾ ਦੇਖ ਲੈ
ਹਾਂਜੀ-ਹਾਂਜੀ ਦੇਖਦੇ ਆ।
ਕਿਵੇਂ ਦੇਖਦੇ ਓ ਫੋਨ 'ਤੇ ਟੀਵੀ 'ਤੇ ਜਾਂ ਨਿਊਜ਼ ਪੇਪਰ ਤੇ?
ਅਸੀਂ ਟੀਵੀ 'ਤੇ ਈ ਦੇਖਦੇ ਜ਼ਿਆਦਾਤਰ ਤਾਂ ਨਾ।
ਓਕੇ-ਓਕੇ ਟੀਵੀ ਨੂੰ ਜ਼ਿਆਦਾ ਪਸੰਦ ਹੈ।
ਟੀਵੀ ਹਾਂਜੀ ਫਿਰ ਜਾਂ ਫਿਰ ਜਿਵੇਂ ਕਈ ਵਾਰੀ ਫੋਨ-ਫੋਨ ਚਲਾਂਦੇ ਵੀ ਉੱਚ ਵੀ ਆ ਜਾਂਦਾ ਹਾਂਜੀ।
ਓਕੇ-ਓਕੇ ਹਾਂ ਜੋ ਵਧੀਆ ਗੱਲ ਅੱਜ-ਕੱਲ ਤਾਂ ਸੋਸ਼ਲ ਮੀਡੀਆ ਹੈਗਾ ਵਾ ਫੋਨ 'ਤੇ ਵੀ। 'ਤੇ ਘਰ ਬੈਠੀ ਸਾਰੀ ਖ਼ਬਰ ਮਿਲ ਜਾਂਦੀ ਆ। ਪੂਰੇ ਦੁਨੀਆਂ ਦੀ ਪੂਰੇ ਵਰਲਡ ਦੀ ਹੈਨਾ, ਕੀ ਦੁਨੀਆ ਕੀ ਦੁਨੀਆਂ 'ਚ ਹੋ ਰਿਹਾ ਕੀ ਦੁਨੀਆਂ 'ਚ ਚੱਲ ਰਿਹਾ ਵਾ ਕੱਲੀ-ਕੱਲੀ ਅਪਡੇਟ ਸਾਨੂੰ ਮਿਲਦੀ ਆ।
ਹਾਂਜੀ-ਹਾਂਜੀ ਕਿਉਂਕਿ ਉਹ ਪਹਿਲਾਂ ਅਖ਼ਬਾਰ ਚੱਲਦੀ ਸੀ ਅਖ਼ਬਾਰ ਪੜ੍ਹਦੇ ਹੁੰਦੇ ਸੀ ਹੁਣ ਤੁਹਾਨੂੰ ਪਤਾ ਐ ਅਖ਼ਬਾਰ ਦਾ ਹੈ ਈ ਨੀ ਅੱਜ-ਕੱਲ ਜਮਾਨਾ।
ਟਰੈਂਡ ਘੱਟ ਗਿਆ ਜੀ ਜਦੋਂ ਤ ਫੋਨ ਵਗੈਰਾ ਆਏ ਨੇ ਸੋਸ਼ਲ ਮੀਡੀਆ ਆਈ ਐ ਤਾਂ ਉਹਦੇ ਕਰਕੇ ਨਾ।
ਹਾਂਜੀ-ਹਾਂਜੀ ਨਿਊਜ਼ ਪੇਪਰ ਤਾਂ ਹੁਣ ਬੰਦ ਈ ਹੋ ਗਏ ਨੇ।
ਪਰ ਮੇਰੇ ਅਕੋਡਿੰਗ ਉਹ ਜ਼ਿਆਦਾ ਬੈ ਸੀ ਜਿਹੜੇ ਨਿਊਜ਼ ਪੇਪਰ ਸੀ ਨਾ ਉਹ ਜ਼ਿਆਦਾ ਬੈਟਰ ਸੀ ਜਿਆਦਾ, ਉਹਦੇ ਵਿੱਚ ਰੀਅਲ ਨਿਊਜ਼ ਹੁੰਦੇ ਸੀ 'ਤੇ ਹੁਣ ਤਾਂ ਤੁਹਾਨੂੰ ਪਤਾ ਈ ਐ ਜੀ ਸੋਸ਼ਲ ਮੀਡੀਆ ਕਰਕੇ ਚਲੋ ਕੁਛ ਬੰਦੇ ਫੇਕ ਨਿਊਜ਼ ਬਣਾਈ ਜਾਂਦੇ
ਫੇਕ ਵੀ ਬਣਾਈ ਜਾਂਦੇ ਹਾਂਜੀ-ਹਾਂਜੀ ਵਧੀਆ।
'ਤੇ ਐਕਚੁਅਲ ਨਿਊਜ਼ ਹਾਂ ਰੀਅਲ ਨਿਊਜ਼ ਨੀ ਮਿਲਦੀ ਜਲਦੀ। ਹੁਣ ਤੁਹਾਨੂੰ ਪਤਾ ਐ ਏ ਆਈ ਜਿਵੇਂ ਹੁਣ ਏ ਆਈ ਆ ਗਿਆ ਵਾ। ਏ ਆਈ ਕਰਕੇ ਵੀ ਹੁਣ ਤ, ਨਿਊਜ਼ ਵਗੈਰਾ ਬਹੁਤ ਫੇਕ ਬਣਨ ਲੱਗ ਗਿਆ। ਉਹਦਾ ਹੀ ਚਲੋ ਬੈਨੀਫਿਟ ਵੀ ਹੈਗਾ ਤੇ ਲੋਸ ਵੀ ਹੈਗਾ ਉਹਦਾ ਹੀ ਸੋਸ਼ਲ ਮੀਡੀਆ ਦਾ ਵੀ
ਸਹੀ ਗੱਲ ਆ ਹਾਂਜੀ
ਤੇ ਬੈਨੀਫਿਟ ਵੀ ਹੈਗਾ
ਬੈਨੀਫਿਟ ਵੀ ਹੈਗਾ ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ ਹਰੇਕ ਚੀਜ਼ਾਂ ਨਾ ਅੱਜ ਕੱਲ ਇਦਾਂ ਹੀ ਹੈ ਬੈਨੀਫਿਟ ਵੀ ਹੈਗਾ ਤੇ ਲੋ
ਅੱਜ ਕੱਲ ਉੱਥੇ ਵੀ ਹੈ ਜੇ ਓਵ ਲਿਮਿਟ ਯੂਜ ਕਰੋਗੇ ਤਾਂ ਮਤਲਬ ਇਹ ਨੁਕਸਾਨ ਹੈਗਾ ਤੇ ਲਿਮਿਟ ਤੱਕ ਯੂਜ ਕਰੋਗੇ ਫਿਰ ਤਾਂ ਠੀਕ ਰਹੇਗਾ
ਹਾਂਜੀ ਫਿਰ ਇਹ ਨਾ ਜਿਹੜੀ ਮਤਲਬ ਸੋਸ਼ਲ ਮੀਡੀਆ ਤੇ ਨਿਊਜ਼ ਹੁੰਦੀ ਆ ਉਹਨੂੰ ਵਧ ਚੜਾ ਕੇ ਵੀ ਦੱਸਦੇ ਆ ਬ ਜਿਵੇਂ ਕੋਈ ਕਿਤੇ ਕੋਈ ਵਾਰਦਾਤ ਹੋ ਗਈ ਉਹ ਤਾਂ ਚਲੋ ਹੋ ਗਈ ਹੈ ਪਰ ਉਹਨੂੰ ਜ਼ਿਆਦਾ ਵਧਾ ਕੇ ਦੱਸੋ ਪਰ ਗਏ ਇਦਾਂ ਹੋ ਗਿਆ ਫਿਰ ਇੱਧਾਂ ਹੋ
ਹਾਂ ਉਹ ਫਿਰ ਐਕਚੁਲੀ ਕਿ ਉਹ ਟੀ ਆਰ ਪੀ ਵਧਾਉਣ ਵਾਸਤੇ ਤੇ ਵਿਊਜ਼ ਲੈਣ ਵਾਸਤੇ ਉਹ ਖਿਚੜੀ ਪਕਾ ਦਿੰਦੇ ਉਸ ਚੀਜ਼ ਦੀ ਉਹਨੂੰ ਮਸਾਲਾ ਦੇ ਉਹ
ਹਾਂਜੀ ਨਿਊਜ਼ ਪੇਪਰ ਹੀ ਸੀਗੇ ਉਹ ਵਧੀਆ ਸੀ ਉਹ ਵਾਲਾ ਟਾਈਮ ਵਧੀਆ ਸੀ ਹੁਣ ਤਾਂ ਨਿਊਜ਼ ਪੇਪਰ ਆਉਂ ਨਹੀਂ ਜਲਦੀ ਜੀ ਨਾ ਕੋਈ
ਦੇਖੋ, ਉਹਦੇ ਨਾਲ ਕੀ ਅਣ ਤਰ੍ਹਾਂ ਨਾ ਕੱਟ ਕਰਦਾ ਲੋਕਾਂ ਨੇ। ਹੁਣ ਬੇਨੀਫਿਟ ਦੇਖੋ ਕੀ ਨਿਊਜ਼ ਪੇਪਰ ਦਾ। ਨਿਊਜ਼ ਪੇਪਰ ਐਕਚੁਅਲੀ ਲਿਸਟ ਰੀਅਲ ਨਿਊਜ਼ ਮਿਲਦੇ ਸੀ। ਤੇ ਬੰਦਾ ਆਰਾਮ ਨਾਲ ਬਹਿ ਕੇ ਜ ਸੀਟਿੰਗ ਕਰਕੇ ਆਰਾਮ ਨਾਲ ਪੜ੍ਹ ਸਕਦਾ ਸੀ। ਤੇ ਸੋਸ਼ਲ ਸੋਸ਼ਲ ਮੀਡੀਆ ਦਾ ਕੀ ਨੁਕਸਾਨ ਆ ਆਪਾਂ ਫੋਨ ਤੇ ਦੇਖਦੇ ਆ ਤੇ ਓ ਅੱਖਾਂ ਨਾਲ ਅੱਖਾਂ ਤੇ ਇਫੈਕਟ ਪੈਂਦਾ ਓ ਆਈ
ਪੈਂਦਾ ਆ ਹਾਂਜੀ-ਹਾਂਜੀ ਬਿਲਕੁਲ।
ਏ ਚੀਜ਼ਾਂ ਨੇ
ਹਾਂਜੀ। ਹਾਂਜੀ-ਹਾਂਜੀ ਹੁਣ ਤੇ ਕਈ ਵਾਰੀ ਜਿਵੇਂ ਇੰਸਟਾਗ੍ਰਾਮ ਹੋ ਗਯਾ ਓਦੇ ਤੇ ਵੀ ਨਿਊਜ਼ ਆ ਜਾਂਦੀ ਐ ਤੇ ਕਈ ਜਿਵੇਂ ਕਿਤੇ ਕੋਈ ਵਾਰਦਾਤ ਹੋਗੀ ਹਾਂਜੀ
ਓ ਨਾਲ ਈ ਹਾਂ ਅਪਡੇਟ ਹੋ ਜਾਂਦੀ ਆ ਓ ਕਈ ਪੇਜ ਫੋਲੋ ਕਰਕੇ ਰੱਖਦੇ ਨਾ ਕਈਆਂ ਦੇ ਹੁਣ ਕਿਉਂਕਿ ਹਰ ਬੰਦੇ ਨੇ ਕੋਈ ਵੀ ਬੰਦਾ ਨਿਊਜ਼ ਥੋੜਾ ਬੋਹਤ ਸਿੱਖ ਲੈਂਦਾ ਓ ਆਪਣਾ ਪੇਜ ਬਣਾ ਕੇ ਬੈ ਜਾਂਦਾ ਵਾ। ਤੇ ਹੁਣ ਹਰ ਕੋਈ ਤਾਂ ਨਿਊਜ਼ ਰਿਪੋਰਟਰ ਬਣੀ ਫਿਰਦੇ ਅੱਜ-ਕਲ੍ਹ।
ਹਾਂਜੀ-ਹਾਂਜੀ।
ਨੌਲੇਜ ਹੋਵੇ ਨਾ ਹੋਵੇ ਥੋੜ੍ਹਾ ਬੋਤ ਕਲਾਸਿਸ ਲੈ ਲੋ ਤੇ ਓ ਨਿਊਜ਼ ਰਿਪੋਰਟਰ ਬਣ ਜਾਂਦਾ ਵਾ।
ਹਾਂਜੀ ਐ ਵੀ ਸਹੀ ਹੈ ਤੇ ਕਈ ਵਾਰੀ ਜਿਵੇਂ ਕੋਈ ਪਤਾ ਲੱਗਦੀ ਐ ਕ ਕਿਤੇ ਵਾਰਦਾਤ ਹੋਗੀ ਫਿਰ ਟੀ ਵੀ ਚ ਦੇਖ ਲੈਂਣੇ ਆਾਂ ਲੁਧਿਆਣੇ ਨਿਊਜ਼ ਵਾਲੀ ਓ‌ ਆਂਦੀ ਐ ਨਾ ਏਕ ਇੱਕ ਚੈਨਲ ਹੈਗਾ ਲੁਧਿਆਣਾ ਨਿਊਜ਼
ਲੁਧਿਆਣਾ ਵਿੱਚ ਹਾਂਜੀ, ਉੱਥੇ ਦਾ ਹਾਂ ਓ ਕਾਫੀ ਮਤ- ਮਤਲਬ ਨਿਊਜ਼ ਵਗੈਰਾ ਆਦੀਆਂ ਰਣਦੀਆਂ, ਅਪਡੇਟ ਹੁੰਦੀਆਂ ਰਣਦੀਆਂ ਨੇ ਬਿਲਕੁਲ ਸਈ ਗੱਲ ਕਹਿ ਰੇ ਓ।
ਦੀ ਜਿਵੇਂ- ਹੋਰ ਕਿਤੇ ਹਰਯਾਣੇ ਦੀ, ਏ ਸਾਰੇ ਚੈਨਲ ਹੈਗੇ ਐ। ਤੇ ਜੇ ਜਿੱਥੇ ਦੀ ਵੀ ਦੇਖਣੀ ਹੁੰਦੀ ਐ ਆਪਾਂ ਓਈ ਲਾ ਲੈਂਦੇ ਆ ਫੇਰ-
ਏ ਤਾਂ ਗੱਲ ਹੈ ਜੀ।
ਹਾਂਜੀ-ਹਾਂਜੀ। ਹਾਂ ਹੋਰ ਤੁਸੀਂ ਦੱਸੋ ਤੁਸੀਂ ਅਖਬਾਰ ਪਾੜ੍ਹਦੇ ਓ ਤੁਸੀਂ ਵੀ-
ਮੈਂ ਤਾਂ ਜੀ ਕਿਨੀ ਅਖਬਾਰ ਤਾਂ ਕਿੱਥੇ ਜੀ ਪੈਲਾਂ ਅਖ਼ਬਾਰ ਉਖਬਾਰ ਪੜ੍ਹ ਲਈ ਦੀ ਸੀ ਹੁਣ ਅਖ਼ਬਾਰ ਕਿੱਥੇ ਹੁਣਸੀਂ ਘਰ ਦੇ ਵਿੱਚ ਵੀ ਨੀ ਲੱਗੀਆਂ ਹੋਈਆਂ ਓ ਅਸੀਂ ਵੀ ਫੋਨ ਦੇ ਥ੍ਰਉ ਈ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਜੋ ਯੂਟਿਊਬ ਤੇ ਵਗੈਰਾ ਤੇ ਪਰ ਮੈਂ ਤਾਂ ਜ਼ਿਆਦਾਤਰ ਰਵੀਸ਼ ਕੁਮਾਰ ਦੀ ਨਿਊਜ਼ ਦੇਖਦਾ ਜੀ ਰਵੀਸ਼ ਕੁਮਾਰ ਇੱਕ ਹੈਗੇ ਆ ਐਨ ਡੀ ਟੀ ਵੀ ਦੇ ਨਿਊਜ਼ ਰਿਪੋਰਟਰ ਨੇ
ਹਾਂਜੀ-ਹਾਂਜੀ ਐਨ ਡੀ ਟੀ ਵੀ ਤੇ ਹੂੰ-ਹੂੰ ਪੈਲਾਂ ਐਨ ਡੀ ਟੀ ਵੀ ਤੇ ਜਾਦਾ ਦੇਖਦੇ ਹੁੰਦੇ ਸੀ ਨਿਊਜ਼
ਹਾਂਜੀ ਓ ਵਧੀਆ ਨਿਊਜ਼ ਰਿਪੋਰਟਰ ਸੀ ਇੱਕ ਸੀਨੀਅਰ ਸੀ ਕਾਫੀ ਤੇ ਓਥ ਚਲੋ ਹੁਣ ਛੱਡ ਗੇ ਨੇ ਨਿਊਜ਼ ਓਥੋਂ
ਹਾਂਜੀ।
ਹੂੰ ਤੇ ਫੇਰ ਅਪਾਂ ਜੇੜੀ ਸੋਸ਼ਲ ਮੀ ਯਾ ਓ ਹੈਗੇ ਆ ਛੋਟੇ-ਛੋਟੇ ਬਿਚਾਰੇ ਯੂਟਿਊਬ ਚੈਨਲ ਤੇ ਜਿਨਾਂ ਨੇ ਬਣਾ ਰੱਖੇ ਆ ਓਨਾਂ ਦੀ ਨਿਊਜ਼ ਵਗੈਰਾ ਦੇਖ ਲਈ ਦੀ ਐ। ਓ ਡਾਊਨ ਟੁ ਅ ਹੁੰਦੇ ਆ ਨਾ ਬਿਲਕੁਲ ਓ ਮਤਲਬ ਫਿਰ ਪ੍ਰੋਪਰ ਜ਼ਮੀ ਨਿਊਜ਼ ਦਿਖਾਂਦੇ ਨੇ ਓ ਮੈਨੂੰ ਵਦੀਆ ਲੱਗਦੀ ਐ।
ਹਾਂਜੀ ਐ ਤੇ ਹੈ ਵਧੀਆ ਤਾਂ ਹੁੰਦੀ ਐ ਵੈਸੇ ਓਨਾਂ ਦੀ ਖ਼ਬਰੇ ਨਾ ਹਾਂ ਰੀਅਲ ਹੁੰਦੀ ਐ। ਹਾਂਜੀ ਮੈਂ ਵੀ ਸੁਣਿਆ ਵੈਸੇ ਓਨਾਂ ਦੇ ਬਾਰੇ ਬੀ ਰਿਅਲ ਖ਼ਬਰ ਹੁੰਦੀ ਹੈ ਪਰ ਮੈਂ ਦੇਖੀ ਨਹੀਂ ਹੈ, ਅੱਦ ਤੱਕ ਮਤਲਬ ਕੋਈ ਨਿਊਜ਼ ਨਹੀਂ ਸੁਣੀ ਉਹਨਾਂ ਦੀ।
ਅੱਛਾ ਅੱਛਾ, ਯੂਟਿਊਬ ਤੇ ਚੈਨਲ ਹੈਗਾ ਦਾ ਤੁਸੀਂ ਰਵੀਸ਼ ਕੁਮਾਰ ਦੇ ਨਾਮ ਤੇ ਤੁਸੀਂ ਦੇਖ ਸਕਦੇ ਹੋ। ਬੜੀ ਵਧੀਆ ਤੇ ਨਿਊਜ਼ ਚੈਨਲ ਇੱਕ ਬਹੁਤ ਹੁੰਦੀ ਉਹਨਾਂ ਦੀ, ਬਾਕੀ ਇੱਕ ਦਰ ਠੀ ਵੀਗਾ ਦੁਰਗਰਾਠੀ ਵੀ ਮੈਂ ਸੁਣਿਆ, ਉਹ ਵੀ ਸੁਣਦਾ ਮੈਂ ਉਹਦੀ ਵੀ ਹਾਂਜੀ ਵੀ, ਨਿਊਜ਼ ਦੇਖ ਲੈਂਦੀ ਆ ਵਧੀਆ ਡਿਟੇਲ 'ਚ ਦੱਸਦਾ ਮੁੰਡਾ ਉਹ ਵੀ
ਹਾਂਜੀ ਹਾਂਜੀ, ਨਿਊਜ਼ ਵੈਸੇ ਦੇਖਣੀ ਚਾਹੀਦੀ ਹੈ।
ਹਾਂਜੀ ਹਾਂਜੀ, ਬਹੁਤ ਇਨਫੋਰਮੇਸ਼ਨ ਮਿਲਦੀ ਹੈ ਨੌਲੇਜ ਵਧਦੀ ਹੈ ਬੰਦੇ ਦੀ।
ਤੇ ਨਾਲੇ, ਦੁਨੀਆਂਦਾਰੀ ਵਿੱਚ ਕੀ ਹੋ ਰਿਹਾ ਇੱਥੇ ਕੀ ਹੋ ਗਿਆ, ਉਹ ਵੀ ਪਤਾ 'ਚ ਲੱਗ ਜਾਂਦਾ, ਹਾਂਜੀ। ਕਿੱਦਾਂ ਦੀ, ਹਾਂਜੀ ਕਿੱਦਾਂ ਦੀ ਦੁਨੀਆਂ ਹੋ ਗਈ ਅੱਜ ਕੱਲ ਅੱਜ ਕੱਲ੍ਹ ਤਾਂ ਓਦਾ, ਦੇਖੀ ਤੁਸੀਂ ਖ਼ਬਰਾਂ ਕਿਵੇਂ ਮਤਲਬ ਅਜ ਲੇਡੀਸਾਂ, ਆਪਣੇ ਬੰਦਿਆਂ ਨੂੰ ਹੀ ਮਾਰਦੇ ਪਈਆਂ
ਹ ਉਹ ਤਾਂ ਹਾਂਜੀ ਬਹੁਤ ਵ ਲੋਓ, ਉਹ ਤੋਂ ਪਤਾ ਲੋਕਾਂ ਦੇ ਦਿਮਾਗ ਹਿਲ ਗਏ ਨੇ।
ਹਾਂਜੀ ਹਾਂਜੀ, ਉਹ ਵੀ ਕਿੰਨੀ ਨਿਊਜ਼ ਆ ਰਹੀ ਹੈ।
ਉਹਨਾਂ ਨੂੰ ਟਰੈਂਡ ਹੀ ਚੱਲ ਪਿਆ ਨਾ, ੳਈ ਤਾਂ ਕਹਿੰਦੇ ਦੇਖੋ ਸੋਸ਼ਲ ਮੀਡੀਆ ਦੇ ਲੋਸ ਵੀ ਹੈਗੇ ਆ, ਤੇ ਪ੍ਰੋਫਿਟ ਵੀ ਆ, ਹੁਣ ਲੋਕੀ ਕਿ ਕਰਦੇ ਇੱਕ ਨਿਊਜ਼ ਕੇ ਫਿਰ ਉਹੀ ਚੀਜ਼, ਟੈਂਡਿੰਗ ਬਣਾ ਕਰ ਦਿੰਦੇ ਆ।
ਹਾਂਜੀ, ਉਹੀ ਕਹਿ ਰਹੇ ਨਾ ਮੈਂ ਕਿਹਾ ਕਿੰਨੀ
ਕੋਈ ਨਿਊਜ਼ ਮਾਰਕੀਟ 'ਚ ਆ ਜਾਵੇ, ਉਹ ਤੋਂ ਬਾਅਦ ਉਹੀ ਨਿਊਜ਼ਾਂ ਬਾਦ ਉਹਦੇ ਨਾਲ ਦੀ ਨਿਊਜ਼, ਤੁਹਾਨੂੰ ਦੇਖਣ ਨੂੰ ਮਿਲਣ ਗਿਆ।
ਦੇਖਣ 'ਚ ਮਿਲਦੀ ਰਹੂਗੀ, ਹਾਂਜੀ ਹਾਂਜੀ। ਕਦੇ ਕਿਸੇ ਤਰ੍ਹਾਂ ਦੀ ਨਿਊਜ਼, ਕਦੇ ਕਿਸੇ ਤਰ੍ਹਾਂ ਦੀ ਮਤਲਬ ਆਉਂਦੀ ਰਹਿੰਦੀ ਹੈ ਨਿਊਜ਼, ਤੇ ਹੁਣ ਵੀ ਨਿਊਜ਼ ਆ ਰਹੀ ਸੀ ਟੀ ਵੀ 'ਤੇ, ਕਿਸੇ ਨੇ ਮਤਲਬ ਲੇਡੀ ਨੇ ਕਿਸੇ ਨੂੰ ਪਹਾੜੀ ਤੋਂ ਧੱਕਾ ਦੇ ਦਿੱਤਾ, ਘੁੰਮਣ ਗਏ ਸੀ।
ਹਾਂ ਉਹ ਤਾਂ ਬਹੁਤ ਵਾਇਰਲ ਹੋ ਰਹੀ ਹੈ ਜੀ, ਹਾਂ
ਹਾਂਜੀ ਹਾਂਜੀ, ਇੱਕ ਨਿਊਜ਼ ਮੈਂ ਅਜ ਹੀ ਦੇਖੀ ਹੈ ਉਹ ਕਿਤੇ ਦਾ ਸੀਗਾ, ਉਹ ਲੇਡੀ ਨੇ ਨਾ ਉਹਨੂੰ ਆਪਣੇ ਹਸਬੈਂਡ ਨੂੰ ਮਾਰ ਕੇ, ਬਾਥਰੂਮ 'ਚ ਮਤਲਬ ਨੀਚੇ ਫਰਸ਼ ਵਿੱਚ, ਦੱਬ ਦਿੱਤਾ ਉਹਨੂੰ
ਹਾਂਜੀ, ਹਾਂਜੀ।
ੈ ਹੈਲੋ।
ਹਾਂਜੀ, ਹਾਂਜੀ-
ਮੈਂ ਕਿਹਾ ਹੈਲਦੀੀ, ਹੈਲਦੀ ਨਿਊਜ਼ ਦੇਖ ਦੇਖਣੀ ਚਾਹੀਦੀ ਆ, ਬ ਬੱਚੇ ਸਾਹਮਣੇ ਤਾਂ ਚਲ ਉਧਰ ਦੀ ਨਹੀਂ ਵੀ ਦੇਖਣੀ ਚਾਹੀਦੀ, ਕਿਉਂਕਿਰ ਬੱਚਾ
ਉਹ ਜਦੋਂ ਆਪਾਂ ਮਤਲਬ ਜਦੋਂ ਚਲਾਦੇ ਰਹਿੰਦੇ, ਦੇਖਦੇ ਰਹਿੰਦੇ ਨਿਊਜ ਨਾ। ਇੱਕ ਤਾਂ ਇੱਕ, ਆਪੇ ਆ ਹੀ ਜਾਂਦੀ ਹੈ ਵਿੱਚ।
ਹਾਂ ਇਹ ਤਾਂ ਗੱਲ ਹੈ, ਨੀ ਮੈਂਓਦਾਂ ਗੱਲ ਕਰ ਰਿਹਾ ਜਦੋਂ
ਹਾਂਜੀ।
ਬੱਚੇ ਸਾਹਮਣੇ ਤਾਂ, ਘੱਟ ਹੀ ਦੇਖਣੀ ਚਾਹੀਦੀਆਂ ਨੇ।
ਹਾਂਜੀ, ਨਹੀਂ ਮੈਂ ਤਾਂ ਫੋਨ ਚਲਾ ਰਹੀ ਸੀ ਨਾ, ਫੋਨ ਤੇ ਆਈ ਸੀ।
ਜੀ, ਜੀ।
ਹਮ ਹਾਂ, ਉਹਹੀ ਦੱਸ ਰਹੀਆਂ ਮੈਂ ਕਿਹਾ ਦੁਨੀਆਂ 'ਚ ਦੇਖੋ ਕੀ ਕੁੱਝ ਹੋ ਰਿਹਾ, ਆਪਾਂ ਨੂੰ ਨਿਊ ਤੋਂ ਹੀ ਪਤਾ ਲੱਗਦਾ ਹੈ। ਕਿਉਂਕਿ ਆਪਾਂ ਹਾਂਜੀ ਇੱਧਰ ਉਧਰ ਤਾਂ ਆਪਾਂ ਕਿਤੇ ਜਾਂਦੇ ਨੀ ਜਲਦੀ ਜੀ। ਤੇ ਫੋਨ ਚ ਹੋ ਗੀ, ਟੀ-ਵੀ ਚ ਹੋ ਗੀ। ਜਾਂ ਅਖ਼ਬਾਰਾਂ ਚ ਹੋ ਗੀ ਨਿਊਜ਼ ਤਾਂ ਹੀ ਪਤਾ ਲੱਗਦਾ। ਕੀ ਕਿੱਥੇ ਕੀ ਹੋ ਗਿਆ ਕੀ ਵਾਰਦਾ ਹੋਗੀ, ਕੋਈ ਅ ਜਿਵੇਂ ਕਿਸੇ ਦੇ ਘਰੇ ਚੋਰੀ ਹੋ ਗੀ।
ਹਾਂ, ਇਹ ਸ ਸਾਰੀ ਚੀਜ਼ਾਂ ਹਾਂਜੀ, ਇਹ ਤਾਂ ਗੱਲ ਹੈਗੀ ਐ ਜੀ। ਜੋ ਵੀ ਇਨਫੋਰਮੇਸ਼ਨ ਲੈਣੀ ਹੈ ਉਹ ਨਿਊਜ਼ ਤੋਂ ਦੇਖ ਲੋ ਬਸ ਆਪਣੀ।
ਹਾਂਜੀ-ਹਾਂਜੀ। ਔਰ ਤੁਹਾਨੂੰ ਨਿਊਜ ਦੇਖਣੀ ਪਸੰਦ ਆ ਜੀ, ਕਿ ਬਸ ਹਾਂਜੀ-ਹਾਂਜੀ, ਚਾਹ ਪਾਣੀ ਹੋ ਗਿਆ ਜੀ।
ਬੋਤ ਵਧੀਆ ਗੱਲ ਐ ਜੇ, ਹੁਣ ਫੇਰ ਡਿਨਰ ਦੀ ਤਿਆਰੀ ਸ਼ਟਾਰਟ ਹੋ ਗਈ ਹੋਣੀ ਤੁਹਾਡੀ।
ਹਾਂਜੀ, ਬਸ ਹੁਣ ਡਿਨਰ ਦੀ ਤਿਆਰੀ। ਹਾਂਜੀ, ਕੱਲ ਹਾਂਜੀ, ਕੱਲ ਸੰਡੇ ਹੈ। ਕੱਲ ਥੋੜਾ ਅ ਲੇਟ ਹੀ ਉ ਉੱਠਦੇ ਅਸੀਂ ਸੰਡੇ ਵਾਲੇ ਦਿਨ, ਹਾਂਜੀ।
ਪਏਗੀ ਤੁਹਾਡੀ, ਸਭ ਦੀ ਹੁੰਦੀ ਜੀ ਮੈਡਮ ਇੱਕ ਦਿਨ। ਛੁੱਟੀ ਹੁੰਦੀ ਐ, ਤਾਂ ਫੇਰ ਸਭ ਨੂੰ ਇਹ ਹੁੰਦਾ ਕਿ ਆਰਾਮ ਨਾਲ ਰੈਸਟ ਕਰਕੇ ਆਰਾਮ ਨਾਲ ਉੱਠੀਏ।
ਸਵੇਰੇ ਉੱਠਣਾ ਉਦੋਂ ਫੇਰ ਮਾੜੀ ਮੋਟੀ ਨਿਊਜ਼ ਲਾ ਲੈਣੀ।
ਜੀ, ਜੀ, ਜੀ, ਹਾਂਜੀ, ਵਧੀਆ ਗੱਲ ਆ ਜੀ।
ਵੀ ਪਤਾ, ਹਾਂਜੀ ਵੀ ਪਤਾ ਲੱਗੇ ਕੀ ਚੱਲ ਰਿਹਾ ਅੱਜ ਕੱਲ੍ਹ ਨਾ।
ਜੀ, ਜੀ, ਜੀ।
ਹਾਂਜੀ। ਹੋਰ, ਹਾਂਜੀ-ਹਾਂਜੀ, ਠੀਕ ਐ ਜੀ। ਹਾਂਜੀ, ਓਕੇ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ-ਹਾਂਜੀ, ਠੀਕ ਐ ਜੀ। ਓਕੇ ਜੀ, ਓਕੇ। ਸਤਿ ਸ਼੍ਰੀ ਅਕਾਲ ਜੀ।